ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਸ ਕੁਛ ਨਹੀਂ ਰੋਟੀ- ਰੋਟੀ ਖਵਾ ਕੇ ਵਿਹਲੀ ਹੋਈ ਸੀ ਮੈਂ ਬੱਚਿਆਂ ਨੂੰ ਸਭ ਨੂੰ ਤੇ ਬਸ ਕਮਰੇ ਚ' ਆਈ ਸੀ। ਹਾਂਜੀ, ਤੁਸੀਂ ਦੱਸੋ। ਹੋਗੀ ਤੁਹਾਡੀ ਰੋਟੀ- ਪਾਣੀ ਸਾਰੀ ਫਨਸ਼।
ਹਾਂਜੀ। ਸਾਡੀ ਰੋਟੀ -ਪਾਣੀ ਹੋ ਗਈ ਮੈਨੂੰ ਨਾ ਐਕਚੁਲੀ ਤੁਹਾਡੇ ਨਾਲ ਕੋਈ ਕੰਮ ਸੀ।
ਹਾਂਜੀ। ਬਿਲਕੁਲ ਜੀ ਬੋਲੋ।
ਅ ਮੈਂ ਨਾ। ਐਕਚੁਲੀ ਇੱਕ ਨੇਤਾ ਸੀ, ਅ ਕਿਹਾ ਸੀ ਸਾਡੇ ਇੱਥੇ ਨਾ ਮਾਰਕੀਟ ਲੱਗੀ ਏ ਤੇ ਉੱਥੋਂ ਦੀ ਨਾ ਮੈਂ ਕੱਪ- ਕੱਪੜਾ ਲਿਆਈ ਸੀ। ਇੱਕ ਚਿਕਨ ਦਾ ਕੱਪੜਾ ਲਿਆਈ ਸੀ। ਤੇ ਉਹ ਨਾ ਡੈਨਮ ਦਾ ਕੱਪੜਾ ਲਿਆਈ ਸੀ। ਤੇ ਮੈਨੂੰ ਨਾ ਸਮਝ ਨੀ ਆ ਰਿਹਾ ਚਿਕਨ ਦੇ ਕੱਪੜੇ ਦਾ ਕੀ ਕੀ ਸੁਆਵਾ ਮੈਂ ਨਾ ਸੋਚਿਆ ਸੀ ਮਿੱਡੀ ਸੁਆਲਾਂ। ਉਹਦੇ ਚਿਕਨ ਦੇ ਕੱਪੜ ਕੱਪੜੇ ਦੀ। ਜਾਂ ਉਹਦਾ ਕੋਟ ਸੈਟ ਸੁਆਵਾਂ ਤੇ ਮੈਨੂੰ ਸਮਝ ਨੀ ਆ ਪਾ ਰਿਹਾ ਉਹ ਕੱਪੜ ਕੱਪੜੇ ਦਾ ਮੈਂ ਕਿਵੇਂ ਯੂਸ ਕਰਾਂ। ਦੇਖੋ ਮੈਨੂੰ ਨਾ ਇੱਕਦਮ ਵਧੀਆ ਜਿਹਾ ਚਾਹੀਦਾ ਜੋ ਕਿ ਮੈਂ ਅੱਛੇ ਤਰੀਕੇ ਮਤਲਬ ਪਾ ਸਕ ਹਾਂ ਕਿਥਤੇ ਬਾਹਰ ਵੀ ਜਾਵਾਂ ਤੇ ਅੱਛਾ। ਵਧੀਆ ਲੱਗਦਾ। ਮਿਡੀਮ ਪਾਈ ਹੋਈ ਨਾ ਉਹਦੀਆਂ। ਤੇ ਮੈਨੂੰ ਐਵੇਂ ਦਾ ਕੁੱਛ ਸਵਾਣ ਤੇ ਮੈਂ ਕਿਹਾ, ਤੁਹਾਡੇ ਤੋਂ ਹਾਂ, ਮੈਂ ਤੁਹਾਡੇ ਤੋਂ ਆਈਡੀਆ ਲਵਾਂ। ਕਿ ਤੁਸੀਂ ਕਿਵੇਂ ਮਤਲਬ ਕਿਵੇਂ ਤੁਸੀਂ ਸਂਦੇ ਹੋ। ਮੈਨੂੰ ਵੀ ਇਹਵੇ ਆਈਡੀਆ ਦੱਸੋ। ਮੈਂ ਤੁਹਾਡੀ ਕਾਫੀ ਵੀਡੀਓਜ਼ ਦੇਖੀ ਹੈ, ਫੋਟੋਜ਼ ਵੀ ਵੇਖੀ ਹੈ। ਵਿੱਚ ਬੜਾ ਸੋਹਣਾ ਕੱਪੜਾ ਪਾਇਆ ਹੁੰਦਾ ਏ। ਤੇ ਉਹ ਚਿਕਨ ਦਾ ਵੀ ਹੁੰਦਾ ਹੈ। ਕਦੀ ਕਬਾਰ ਤੇ ਕਦੀ ਕਵਾਰ ਡੈਨਮ ਦਾ ਵੀ ਹੁੰਦਾ ਹੈ। ਤੇ ਤੁਸੀਂ ਦੱਸ ਦੋ।
ਹਾਂ -ਹਾਂ ਜੋ ਮਿਲ ਜਾਂਦਾ ਮੈਨੂੰ ਵੀ। ਬਾਜ਼ਾਰ ਵਿੱਚ ਮੈ ਹੀ ਲੈ ਕੇ ਬਣਾ ਲੈਂਦੇ ਹਾਂ। ਮੇਰੀ ਗੱਲ ਸੁਣੋ ਚਿਕਨ ਦਾ ਕੱਪੜਾ ਲਿੱਤਾ ਨਾ ਰੰਗ ਕੀ ਆ ਉਹਦਾ।
ਇਹ ਜੋ ਚਿਕਨ ਦਾ ਸੀ। ਚਿਕਨ ਦਾ ਕੱਪੜਾ ਜੋ ਹੈ ਨਾ ਉਹਦਾ ਕਰੀਮ ਕਲਰ ਜਾਂ ਨਹੀਂ ਹੁੰਦਾ ਚਿਕਨ ਦਾ ਕੱਪੜਾ। ਪਲੇਨ ਹੈ ਬਿਲਕੁਲ।
ਵਾਈਟ ਕਲਰ। ਠੀਕ ਹੈ, ਠੀਕ ਹੈ। ਤੁਸੀਂ ਪਤਾ ਕੀ ਕਰੋ। ਹਾਂਜੀ ਸਮਝ ਗਈ। ਤੁਸੀਂ ਪਤਾ ਕੀ ਕਰੋ ਉਹਦੀ ਨਾ ਮਿੱਢ ਨਹੀਂ। ਉਹਨੂੰ ਕਹਿੰਦੇ ਉਹਨੂੰ ਫਰੋਕ ਸਮਝ ਰਹੇ ਹੋ। ਮਿੱਡੀ ਤੇ ਨਾ ਮਤਲਬ ਹੋ ਗਿਆ ਸਿੱਧੀ ਆ ਰਹੀ ਹੈ। ਮਿੱਡੀ ਨਾ ਬਣਾਓ ਤੁਸੀਂ ਨਾ ਉਹਦੀ ਫਰੋਕ ਬਣਾਓ ਜਿਵੇਂ ਉੱਤੇ ਦਾ ਚੋਲੀ ਹੁੰਦੀ ਹੈ ਅਲੱਗ ਤੋਂ, ਠੀਕ ਹੈ। ਤੇ ਉਹਦੇ ਸਮਝ ਹੈ ਨਾ ਤੁਹਾਨੂੰ ਸਿਲਾਈ ਦੀ ਤਾਂ ਸਮਝ ਹੈਗੀ ਹੋਈ ਹੈ ਨਾ। ਹਨਾ ਤੇ ਮਿੱਡੀ ਦੇ ਉੱਤੇ ਦੀ ਚੋਲੀ ਅਲੱਗ ਹੁੰਦੀ ਹੈ ਅਲੱਗ ਬਣਾ ਲਓ। ਅਲੱਗ ਬਣਾ ਕੇ ਥੱਲੇ ਨਾ ਪਲੇਟਸ ਪੈਂਦੀਆਂ ਬਰੀਕ ਵਾਲੀਆਂ। ਜਿਵੇਂ ਤੁਸੀਂ ਮੇਰੀ ਹੀ ਫੋਟੋ ਦੇਖਣਾ ਮੈਂ ਚ' ਦੀਖ ਪਾਈ ਦੀ ਜੇ ਉਹਦੇ ਦੇਖਣਾ। ਤੇ ਉਹ ਪਲੇਟਸ ਪਾ ਲਓ ਬਰੀਕ ਵਾਲਲ ਉਹਨੂੰ ਤਿੰਨ ਪਾਰਟ ਵਿੱਚ ਡਿਵਾਈਡ ਕਰਾ ਲਓ। ਮਤਲਬ ਕਿ ਜਿਵੇਂ ਪੰਜ- ਪੰਜ ਇੰਚ ਦੀ ਅਹ ਲੰਬਾਈ ਰੱਖ ਕੇ ਨਾ ਪੰਦਰਾਂ ਇੰਚ ਹੋ ਜਾਏਗਾ। ਤੇ ਉਹਦੇ ਪਲੇਟਸ ਪ ਲੋ ਉਹ ਬੜੀ ਅੱਛੀ ਲੱਗਦੀ ਹੈ। ਉੱਤੇ ਦੀ ਜੋ ਚੋਲੀ ਹੈ ਨਾ ਚੋਲੀ ਨੂੰ ਤੁਸੀਂ ਡਿਜ਼ਾਇਨ ਕਰ ਸਕਦੇ ਹੋ। ਲਾਇਕ ਅੱਗੋਂ ਦੀ ਖੁੱਲੀ ਰ ਖਵਾ ਕੇ ਬਟਨ ਲਵਾ ਲਏ। ਜਾਂ ਇੱਕ ਚੱਲਦਾ ਹੈ ਮੈਂ ਤੁਹਾਨੂੰ ਵੀਡੀਓ ਭੇਜਾਂਗੀ। ਇੱਕ ਹੁੰਦਾ ਕਿ ਉਹਦੇ ਚ' ਗਲਾ ਨੀ ਬਣਦਾ ਉਹਦੇ ਚ' ਕਟਿੰਗ ਐਵੇਂ ਦੀ ਕਰਦੇ ਨੇ ਇੱਕ ਪਾਸੇ ਦੇ ਉੱਤੇ ਦੂਜਾ ਪਾਸਾ ਰੱਖੋਗੇ ਨਾ ਉਹ ਆਪਣੇ ਆਪ ਵੀ ਗਲਾ ਬਣ ਜਾਗਾ। ਉਹਦੇ ਥੱਲੇ ਉਹਨੂੰ ਸਪੈਕਡੀ ਪਾਉਣੀ ਪਏਗੀ। ਸਮਝੇ ਨਾ। ਤੇ ਇੱਕ ਉਵੇਂ ਦੀ ਬਣਾ ਲਓ। ਹਾਂ। ਦੋ- ਤਿੰਨ ਡਿਜ਼ਾਇਨ ਦੱਸ ਰਹੀ ਆ ਮੈਂ ਤੁਹਾਨੂੰ ਨਾ।
ਓਵਲ ਇੱਕ ਮੈਂ ਹਨ ਨਾ। ਇੱਕ ਮੇਰਾ ਡਿਜ਼ਾਇਨ ਵੇਖੋ ਜੋ ਮੈਂ ਸੋਚਿਆ ਉਹ ਸਹੀ ਲੱਗ ਲੱਗੇਗਾ ਨੀ ਲੱਗੇਗਾ। ਜਿਵੇਂ ਅੱਗੋ ਦੀ ਤੇ ਬਿਲਕੁਲ ਪਲੇਨ ਹੋਵੇ ਤੇ ਪਿੱਛੋਂ ਪਿੱਛੇ ਵੀਹ ਗਲਾ ਬਣ ਰਿਹਾ ਹੋਏ ਤੇ ਵੀਹ ਗਲੇ ਤੇ ਨਾ ਮਤਲਬ ਵੀਹ ਜਿਵੇਂ ਐਂਡ ਹੋ ਰਿਹਾ। ਤੇ ਉੱਥੇ ਬੋਰ
ਹਾਂ-ਹਾਂ-ਹਾਂ, ਬਿਲਕੁਲ। ਹਾਂ। ਬਿਲਕੁਲ, ਉਹ ਫਿਰ ਤੁਸੀਂ ਹਾਂ, ਬਿਲਕੁਲ-ਬਿਲਕੁਲ, ਉਹ ਫਿਰ ਤੁਸੀਂ ਫਰੋਕ ਲੁੱਕ ਲੈਣਾ ਚਾਹੁੰਦੇ ਹੋ ਜਾਂ ਫਿਰ ਮਿੱਡੀ ਦੀ ਮਿੱਡੀ ਲੁੱਕ, ਮਿੱਡੀ ਦਾ ਮਤਲਬ ਸਮਝਦੇ ਕਹਿੰਦਾ ਉਸ ਸਟੇਟ ਬਿਲਕੁਲ ਉੱਤੋ ਸ਼ੁਰੂ ਹੁੰਦੀ ਥੋਂ ਤੱਕ ਸਟੇਟ ਏ ਲਾਈਨ ਚ ਆਂਦੀ ਐ।
ਹਾਂਜੀ-ਹਾਂਜੀ, ਉਹੀ ਵਾਲੀ ਮੈਨੂੰ ਫਰੋਕ ਹੀ ਚਾਹੀਦੀ ਐ‌।
ਫਰੋਕ ਚਾਹੀਦੀ ਐ ਨਾ, ਹਾਂ ਉੱਤੇ ਦੀ ਚੋਲੀ ਐਵੇਂ ਕਰੋ ਉੱਤੇ ਚੋਲੀ ਲੈ ਕੇ ਉਹ ਵੀ ਨੈਕ ਦੀ ਠੀਕ ਐ ਤੇ ਪਿੱਛੇ ਵੱਡਾ ਜਿਹਾ ਬੋ ਬਣਾ ਕੇ ਕੇ ਲਗਵਾ ਲਓ। ਠੀਕ ਏ ਤੇ ਅੱਗੇ ਵੀ ਆਏ ਤਾਂ ਤੁਸੀਂ ਵੀ ਰੱਖ ਲਓ, ਪ੍ਰੋਪਰ ਅੱਗੇ ਛੋਟਾ ਵੀ ਤੇ ਪਿੱਛੇ ਵੱਡਾ ਅਗਰ ਪਾਲ ਤੇ ਵੱਡਾ ਵੀ ਤੇ ਥੱਲੇ ਬੋਹ ਲਗਾਓ ਤੇ ਬੋਹ ਦੇ ਉੱਤੇ ਨਾ ਨਾ ਜਦੋਂ ਬੋਤ ਜਿਹੜਾ ਨੋਟ ਉੱਤੇ ਬਣਾਣੇ ਆ, ਉੱਥੇ ਸਟੋਨ ਵਗੈਰਾ ਲਗਾ ਸਕਦੇ ਹੋ ਤੁਸੀਂ।
ਹਾਂ ਜਾਂ ਅਸੀਂ ਇਹ ਵੀ ਕਰ ਸਕਦੇ ਹਾਂ ਜਿਵੇਂ ਬੋ ਦੀ ਤੇ ਇੱਕ ਪੱਟੀ ਬਣੇਗੀ ਨਾ ਪਹਿਲੇ ਤੇ ਬੋ ਦੀ ਜੋ ਪੱਟੀ ਹੋਏਗੀ ਉਹ ਤੇ ਸਾਈਡ ਵਿਚ ਜਿਵੇਂ ਮੇਰਾ ਬਲੈਕ ਕਲਰ ਲਗਵਾ ਲਿਆ ਜਾਂ ਬਹੁਤ ਬਰੀਕ ਬਰੀਕ ਜਿਵੇਂ ਪੀ ਨੀ ਹੁੰਦੀ ਪੀਕੋ ਚ ਬਲੈਕ ਬਲੈਕ ਲੱਗਦਾ ਏ।
ਨਾ-ਨਾ-ਨਾ-ਨਾ-ਨਾ-ਨਾ ਅੱਕਵਾਰਡ ਲੱਗੇਗਾ। ਤੁਸੀਂ ਅਗਰ ਕਰੀਮ ਬਣਾ ਰਹੇ ਹੋ ਤਾਂ ਕਰੀਮ ਹੀ ਰੱਖੋਗੇ ਨਾ-ਨਾ।
ਮਤਲਬ ਮੈਂ ਹਾਂਜੀ-ਹਾਂਜੀ।
ਫਿਰ ਤੁਹਾਨੂੰ ਹੋਰ ਵੀ ਦੇਣਾ ਪਏਗਾ ਬਾਜੂ ਵਿੱਚ ਵੀ ਦੇਣਾ ਪਏਗਾ। ਫਿਰ ਹਾਂ ਅਗਰ ਇਹ ਇਕੱਲਾ ਨਹੀਂ ਸੋਣਾ ਲੱਗੇਗਾ ਫੇਰ ਤੁਹਾਨੂੰ ਕੀ ਕਰਨਾ ਪਏਗਾ ਜੋ ਬਾਜ ਜੋ ਬਣਾ ਰਹੇ ਬਿਲਕੁਲ ਜੇ ਬਾਜੂ ਬਣਾਓਗੇ ਉਹਨੂੰ ਬੈਲੂਨ ਬਾਜੂ, ਮੇਰੀ ਮੰਨੋ ਤੁਸੀਂ ਕਰੀਮ ਹੀ ਸਵਾਓ, ਬਲੈਕ ਦੇ ਚੱਕਰ ਇਸ ਤੇ ਪਉ ਨਾ। ਠੀਕ ਐ, ਬਲੈਕ ਦੇ ਚੱਕਰ ਵਿਚ ਨਾ ਪਓ, ਉਹ ਨਾ ਬੋ ਜੋ ਏ ਨਾ ਤੇ ਬੋਹ ਪਿੱਛੇ ਪਲੇਨ ਹੀ ਲਵਾਓ ਉਹਦੇ ਉੱ ਤੇ ਨਾ ਜਿਵੇਂ ਛੋਟੇ-ਛੋਟੇ ਸਟੋਨ ਆਂਦੇ ਨੇ ਜਾਂ ਬਟਨ ਆਂਦੇ ਨੇ ਸੋਨੇ ਜਿਹੇ। ਉਹ ਵੀ ਵਾਈਟ ਵਿੱਚ ਹੀ ਲਵੋ, ਸਟੋਨ ਜਿਵੇਂ ਤੇ ਹੋ ਗਿਆ ਚੱਲ ਆਪਣਾ ਹੀ ਉਹਦਾ ਕਲਰ ਹੁੰਦਾ। ਤੇ ਉਹਦੇ ਬਟਨ, ਉਹ ਲਗਾਓ ਉੱਤੇ, ਉਹਦੇ ਨਾਲ ਹਾਈਲਾਈਟ ਕਰੋ। ਬਲੈਕ ਦੇ ਚੱਕਰ ਵਿਚ ਨਾ ਪਓ, ਮਜ਼ਾ ਨਹੀਂ ਆਏਗਾ ਬਲੈਕ ਵੱਲਾ।
ਹਾਂ, ਇਸ ਸਹੀ ਕਹਿ ਰਹੇ ਹੋ, ਇੱਕ ਐਵੇਂ ਵੀ ਤੇ ਹੁੰਦਾ ਮਤਲਬ ਉਤੋਂ ਇੱਕ ਇਹ ਵੀ ਡਿਜ਼ਾਇਨ ਹੁੰਦਾ ਨਾ ਮਤਲਬ ਉੱਤੋਂ ਦੀ ਪੂਰੀ ਫਿਟ ਫਿਟ ਆ ਰਹੀ ਏ, ਔਰ ਜਿੱਥੋਂ ਮਤਲਬ ਗੋਡੇ ਤੱਕ ਅਸੀਂ ਪੈਂਦੇ ਗੋਡੇ ਤੋਂ ਚੋਨਾ-ਚੋਨਾ ਬਣਡ ਰਹੀਆਂ ਹੋਣ ਜਿਵੇਂ ਫਿਸ਼ ਵਾਲੀ ਹੁੰਦੀ ਸ਼ਾਇਦ ਉਹ ਉਵੇਂ ਦੀ ਇੱਕ ਮੈਂ ਦੇਖ ਵੇਖੀ ਸੀ। ਉਹਦੀ ਚਿਕਨ ਦੀ ਵੇਖੀ ਸੀ, ਉੱਤੋਂ ਦੀ ਬਿਲਕੁਲ ਫਿਟ ਹੁੰਦੀ ਏ, ਅੱਛਾ। ਹਾਂਜੀ।
ਕੱਪੜੇ ਕੰਫਰਟੇਬਲ ਕੱਪੜਾ, ਜਿਹੜਾ ਸਟਰੈਚੇਬਲ ਹੁੰਦਾ ਨਾ। ਉਹਦੇ ਚ ਬਣਾਓਗੇ ਨਾ ਜ਼ਿਆਦਾ ਸੋਹਣੀ ਲੱਗੀ ਕਿਉਂਕਿ ਇਹਦੀ ਬਣਾਓਗੇ ਨਾ ਇਹ ਫੱਟਣ ਦਾ ਡਰ ਹੁੰਦਾ, ਜੋ ਤੁਸੀਂ ਬੈਠੋਗੇ ਨਾ ਐ ਫੱਟ ਫੱਟੇ ਗੀ ਜੇ ਪਾਕ ਕੇ ਇਹਨਾ ਚੱਲਿਆ ਨੀ ਜਾਏਗਾ ਤੁਹਾਡੇ ਕੋਲੋਂ ਕਿਉਂਕਿ ਇਹ ਸਟ੍ਰੈਚੇਬਲ ਕੱਪੜਾ ਹੈ ਹੀ ਨਹੀਂ ਇਹ ਕੋਟਨ ਏ, ਇਹਨੂੰ ਫਿਰ ਤੁਸੀਂ ਐਵੇਂ ਹੀ ਬਣਾਓ, ਜੋ ਅੱਜ ਕੱਲ ਕੈਜਅਲ ਚਲਦੀਆਂ ਡੇਲੀ ਵੇਅਰ ਚ ਬੰਦਾ ਫਰੋਕ ਪਾਉਂਦੀਆਂ ਕਿ ਇੱਕ ਡੀਪ ਵੀਨੈਕ ਬਣਾ ਕੇ। ਨਾ ਉਹਦੇ ਥੱਲੇ ਅੱਜ ਕੱਲ੍ਹ ਸਪੈਕਡੀ ਪੈਂਦੀ ਪਈ, ਉਹ ਕਰ ਸਕਦੇ ਤੁਸੀਂ। ਉਹ ਕਰ ਸਕਦੇ ਹੋ ਉਹਦਾ ਫੈਸ਼ਨ ਹੈਗਾ ਏ ਤੇ ਜ ਹਾਂਜੀ ਹਾਂ।
ਤੁਸੀਂ ਚਿਕਨ, ਦਾ ਸਵਾਇਆ। ਕੱਪੜੇ ਵਿੱਚ ਚਿਕਨ ਦੀ ਤੂੰ ਮੈਂ ਕਹਿੰਦੀ ਤੁਂ ਚਿਕਨ ਦੇ ਕੱਪੜੇ ਤੇ ਪਾਉਂਦੇ ਹੀ ਹੋਵੋਗੇ।
ਹਾਂ ਹਾਂ ਹਾਂ ਹਾਂ ਹਾਂ।
ਤੇ ਉਹ ਜੋ ਕੱਪੜਾ ਹੁਦਾ ਹੈ, ਉਹ ਸ਼ਿੰਕ ਵਗੈਰਾ ਹੁੰਦਾ ਨਹੀਂ ਹੁੰਦਾ।
ਨਾ ਨਾ ਨਾ ਚਿਕਨ ਦਾ ਹੈਗਾ। ਮੇਰੀ ਗੱਲ ਸੁਣੋ, ਵੈਸੇ ਕੱਪੜੇ ਇਸਤੇ ਕੋਈ ਕਿਸੇ ਦਾ ਭੇਤ ਨੀ ਹੈਗਾ। ਕੀ ਹੈ ਕੀ ਨਹੀਂ, ਤੇ ਪਰ ਤੁਸੀਂ ਚਿਕਨ ਚਿਕਨ ਲੋਗੇ ਹੈ ਨਾ, ਅਗਰ ਮਿਹਨਤ ਕਰ ਰਹੇ ਹੋ, ਤੁਸੀਂ ਅੱਛੀ ਵਾਲੀ ਚਿਕਨ ਦੇਖ ਕੇ ਲੈਂਦੇ ਨਾ ਅਗਰ ਤੁਸੀਂ ਲੈਦੇ ਸੀ, ਕਿਉਂਕਿ ਜੋ ਚੰਗਾ ਕੱਪੜਾ ਔਰ ਅੱਛਾ ਨਿਕਲਦਾ ਨਾ ਕੱਪੜਾ ਉਹ ਨੀ ਵੈਸੇ ਸ਼ਰਿੰਕ ਹੁੰਦਾ, ਮੇਰਾ ਤੇ ਅੱਜ ਤੱਕ ਨਹੀਂ ਹੋਇਆ ਚਿਕਨ ਦਾ ਕੱਪੜਾ ਸ਼ਰਿੰਕ ਹਾਂ। ਤੇ ਚਿੱਖਣ ਤਾਂ ਵੈਸੇ ਹੁੰਦਾ ਤੇ ਨੀ, ਤੇ ਅੱਗੋਂ ਦੇਖ ਲੈਂਣਾ ਐਵੇਂ ਮੇਰੀ ਗੱਲ ਸੁਣੋ।
ਅਮੇ ਲੇਲ
ਹਾਂ ਹਾਂ, ਬੋਲੋ ਬੋਲੋ।
ਪਾਨੀ ਏ ਕੀ
ਮੇਰੀ ਗੱਲ ਸੁਣੋ।
ਮੈਂ ਕਿਹਾ ਪੁੱਛ ਲਵਾਂ, ਹਾਂਜੀ।
ਹੂੰ ਹੂੰ, ਮੇਰੀ ਗੱਲ ਸੁਣੋ, ਮੈਂ ਤਨੂ ਅਡਵਾਈਸ ਦਿੰਣੀ ਆਂ, ਤੁਸੀਂ ਚਿਕਨ ਲਿਤੀ ਲਿੱਤੀ, ਤੇ ਔਫਵਾਈਟ ਹੋਈ, ਔ ਕੋਈ ਫਰਕ ਤੇ ਪੈਂਦਾ ਨੀ। ਐਨੂੰ ਨਾ ਤੁਸੀਂ ਪਾਣੀ ਚ ਰੱਖ ਦੋ, ਪਿਔ ਦੋ ਪਾਣੀ ਚ ਦੋ-ਤਿੰਨ ਘੰਟੇ। ਠੀਕ ਹੈ, ਦੋ-ਤਿੰਨ ਘੰਟੇ ਪਾਣੀ ਚ ਪਿਔ ਦੋ ਜਿੰਨਾ ਔਨੇ ਸ਼ਰੀੰਕ ਹੋਣਾ, ਹੋਏ ਗਾ ਨਾ, ਹੋ ਜੇਗਾ। ਤੇ ਔਨੂੰ ਫੇਰ ਤੁਪ, ਧੁੱਪੇ ਤੇ ਸੁੱਕਨੇ ਨਾ ਪਾਣਾ ਜਿਵੇਂ ਸ਼ਾਮੀ ਵੇਲੇ, ਸੁੱਕਨੇ ਪਾ ਦੇਣਾ। ਤੇ ਡਰਾਯਰ ਵੀ ਚਾਏ ਕਰ ਲੈਣਾ, ਯਾ ਤੇ ਸਭ ਤੋਂ ਬੈਸਟ ਤਰੀਕੈ ਕਿ ਅ ਮ ਮਸ਼ੀਨ ਇਚ ਪਾਣੀ ਪਾਓ। ਸਰਫ ਨਾ ਪਾਓ, ਐਨੂੰ ਸਿਰਫ਼ ਘੁਮਾ ਲੋ, ਥੋੜ੍ਹੀ ਦੇਰ। ਤੇ ਔ ਜਿੰਨਾਂ ਐਦੇ ਚ ਚੱਸ ਹੋੰਦੀ ਏ ਯਾ ਸ਼੍ਰਿੰਕ ਹੋਣਾ ਹੁੰਦੈ, ਐਨੇ ਹੋ ਜਾਂਦੈ ਪੈਲੀ ਵਾਰੀ ਚ, ਫੇਰ ਐਨ ਧੁੱਪੇ ਪਾ ਦੋ ਧੁੱਪੇ ਪਾ ਕੇ ਉਸ ਤੋਂ ਬਾਦ ਪ੍ਰੈਸ ਕਰਕੇ, ਫੇਰ ਸੀਲੋ, ਫੇਰ ਏਦਾ ਨਹੀਂ ਜਾਏਗਾ ਕਿਧਰੇ ਬੀ ਫੇਰ ਸ਼ਰਿੰਕ ਨੀ ਹੋਏਗਾ ਕੱਪੜਾ, ਐਵੇਂ ਸਵਾਲੋ ਤੇ ਡੈਨਿਮ ਦੀ ਵੀ ਨਾ, ਮੈਂ ਤੇ ਪਤੈ ਕੀ ਕੀਤੀ ਏ ਮੈਂ ਡੈਨਿਮ ਦੀ ਮਿੱਡੀ ਬਣਵਾਈ ਐ, ਕੱਲੀਆਂ ਵਾਲੀ। ਜੇ ਤੁਸੀਂ ਡੈਨਿਮ ਦੀ ਮਿੱਡੀ ਬਣਾਣੀ ਐ, ਮਿੱਡ ਬਣਾ ਲੋ, ਨੀ ਤੇ ਫਿਰ ਔਦਾ ਕੋਡ ਸੈਟ ਵੀ ਸੋਨਾ ਲੱਗਦਾ, ਕੋਡ ਸੈੱਟ ਇਚ ਵੀ ਬੌਟ ਸੋਰੇ ਡਿਜ਼ਾਇਨ ਹੈਗੇ ਨੇ। ਲੌਗ ਕੋਲਰ ਬਨਾਣਾ, ਯਾ ਅ ਐ ਕੋਟ ਕੋਲਰ ਬਨਾਣਾ।
ਹਾਂਜੀ। ਹਾਂਜੀ ਹਾਂਜੀ, ਜੋ ਮੇਰੇ ਕੋਲ ਡੈਨਿਮ ਏ ਨਾ, ਔ ਬਿਲਕੁਲ ਪਲੇਨ ਨੀ ਹੈਗੀ ਡੈਨਿਮ। ਡੈਨਿਮ ਕੁਛ ਨਾ ਦਏ ਵਾਈਟ ਵਾਈਟ ਕਲਰ ਦੇ ਨਾ ਲਾਈਨਾਂ ਵੱਕਣ, ਮਤਲਬ ਸਾਈਡਾਂ ਸਾਈਡਾਂ ਤੋਂ ਲਾਈ ਨਾ ਵਕਣ ਦਾ ਪ੍ਰਿੰਟ ਬਣਿਆ ਦਾ ਏ, ਮੈ ਤੁਹਾਨੂੰ ਫੋਟਾ ਫੋਟੋ ਭੇਜਾਂਗੀ, ਫੇਰ ਮੈਨੂੰ ਵੇਖ ਕਿ ਦੱਸਣਾ, ਔਦਾ ਤੇ ਮੇਰਾ ਖਿਆਲ ਕੋਡ ਸੈਟ ਹੀ ਵਧੀਆ ਲੱਗੇਗਾ, ਕਿਉਂਕਿ ਮਿੱਡੀ ਤੇ ਪਲੇਨ ਦੀ ਵਧੀਆ ਲੱ ਲਗੇਗੀ।
ਹੁਣ, ਐਨ ਆ ਜਦ ਤੱਕ ਮੈਂ ਫੋਟੋ ਨੀ ਵੇਖਾਂਗੀ, ਤਦ ਤੱਕ ਤੇ ਮੈਂ ਐਦਾ ਐਡਵਾਈਸ ਦੇ ਨੀ ਸਕਦੀ, ਕਿ ਮਿੱਡੀ ਸੋਣੀ ਲੱਗੇਗੀ ਨੀ ਲੱਗੇਗੀ, ਹਾਂ, ਕੋਰਡ ਸੈਟ ਐ ਕੇ ਸੋਣਾ ਲੱਗੇਗਾ ਐਦਾ, ਹਾਂ, ਕੋਡ ਸੈੱਟ ਤੇ ਐਦਾ ਕਿ ਅੱਗੋਂ ਔਪਨ ਸ਼ਰਟ ਹੁੰਦੀ ਏ ਨਾ, ਜਿਵੇਂ ਸ਼ਰਟ ਅਸੀਂ ਪਾਣੇ ਆਂ। ਹਾਂ, ਪ੍ਰਿੰਟਿਡ ਦੀ ਮੇਰੀ ਗੱਲ ਸੁਣੋ ਫਿਰ ਐਵੇਂ ਕਰੋ ਨਾ, ਔਦੀ ਸ਼ਰਟ ਬਣਾਓ ਸ਼ਰਟ ਬਣਾਓ। ਤੇ ਜਿਵੇਂ ਸ਼ਰਟ ਅਸੀਂ ਪਾਣੇ ਆਂ ਨਾ, ਸ਼ਰਟਾਂ ਪਾਣੇ ਆਂ ਜੀਨਸ ਨਾਲ ਤੇ ਅੱਗੋਂ ਔ ਔਪਣ ਵਾਲੀ ਸਮਝ ਰੇ ਹੋ ਨਾ, ਅੱਗੋਂ ਔਪਣ ਵਾਲੀ ਸ਼ਰਟ ਬਣਾ ਲੋ ਲੂਜ ਇਚ। ਜੈਦਾ ਲੂਜ ਵੀ ਨੀ, ਔਰ ਟਾਈਟ ਵੀ ਨੀ ਹੋਣੀ ਚਾਈਦੀ, ਔਦੇ ਨਾਲ ਥੱਲੇ ਨਾ ਪੈਂਟ ਅਕਣ ਪੈਂਟ ਤੇ ਬਣਵਾਓ, ਤੇ ਹਾਂ ਤੇ ਐ ਵਾਲਾ ਕੋਡ ਸੈਟ ਬੌਤ ਸੋਣਾ ਲੱਗੇਗਾ, ਜੇ ਐ ਟਰਾਈ ਕਰਨਾ ਕਦੇ ਬਣਾ ਕੇ ਨਾ। ਤੇ ਅੱਛਾ ਲੱਗਦੈ ਔ ਵਾਲਾ।
ਕੋਡ ਸੈਟ ਚ ਮੈਂ ਲੈਸ ਲਗਵਾ ਸਕਦੀ ਆਂ ਨਾ?
ਅਗਰ ਔਲਰੇਡੀ ਪ੍ਰਿੰਟ ਏ ਤੇ ਕਿਉਂ ਲੈਸ ਲਵਾਓਗੇ? ਬੇਕਾਰ ਹੋਜੇ ਅਗਰ ਪ੍ਰਿੰਟ ਹੈਗਾ ਫੇਰ ਕਿਉਂ ਲੈਸ ਲਗਵਾਨੀ ਏ ਫੇਰ ਤੇ ਬੇਕਾਰ ਲੱਗੇਗਾ।
ਚਰਚ ਚ ਕੀ ਫੇਰ ਵੀ ਨਾ ਤੁਸੀ ਇੱਕ ਵਾਰੀ ਨਾ ਫੋਟੋ ਭੇਜ ਦਾਂਗੇ, ਤੁਸੀ ਫੋਟੋ ਵੇਖ ਕੇ ਫੇ ਇੱਕ ਵਾਰੀ ਨੂੰ ਕਲੀਅਰ ਦੱਸ ਦੇਣਾ।
ਫੇਰ ਮੈਂ ਦੱਸ ਫੇਰ ਪੂਰਾ ਬਿਲਕੁਲ ਫੇਰ ਪੂਰਾ ਸਹੀ ਐਡਵਾਈਸ ਦਾਗੀ, ਤੁਸੀਂ ਮੈਨੂੰ ਫੋਟੋ ਭੇਜਣਾ। ਅੱਛਾ ਠੀਕ ਓਕੇ ਜੀ, ਸਤ ਸ਼੍ਰੀ ਕਾਲ।
ਹਾਂਜੀ ਠੀਕ ਏ, ਸਤ ਸ਼੍ਰੀ ਕਾਲ।